ਸਸ੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਕੀ ਹਾਲ ਏ ਜੀ?
ਠੀਕ ਹੈ, ਤੂਸੀ ਸੁਨਾਓ ਜੀ?
ਮੈਂ ਕੇਆ ਆੱਜ ਫ਼ੋਨ ਕਰੀਏ ਮੈਡਮ ਨੂੰ।
ਹਾਂਜੀ ਬੋਤ ਚੰਗੀ ਗਾਲ ਏ, ਫੋਨ ਕੀਤਾ ਜੇ। ਵੈਸੇ ਵੀ ਮੈਂ ਸੋਚਦੀ ਪਈ ਸੀ, ਬੜੇ ਦਿਨ ਹੋਗੇਨ ਤੂਆਡੇ ਨਾਲ ਗਾਲ ਨੀ ਹੋਈ ਮੇਰੀ ਨਾ।
ਬਾਸ ਗਰਮੀ ਇੰਨੀ ਹੋਈ ਦੀ ਏ, ਤੂਆਨੂੰ ਮੈਂ ਕੀ ਦੱਸਾਂ
ਹਾਂ ਐ ਤੇ ਗਾਲ ਬਿਲਕੁਲ ਸਈ ਕਰਦੇ ਪੇ ਓ, ਵਿਚੋਂ ਥੋੜੀ ਜੀ ਰਾਹਤ ਪੈਂਦੀ ਏ ਥੋੜੀ ਬਾਰਿਸ਼ ਆਂਦੀ ਏ ਤੇ ਰ੍ਹਾਤ ਪੈਂਦੀ ਏ ਤੇ ਬੰਦਾ ਸੋਚਦੈ ਹੁਨ ਥੋੜਾ ਮੌਸਮ ਚੇਂਜ ਹੋ ਜਾਵਾ, ਪਰ ਨਈ ਮੌਸਮ ਤੇ ਚੇਂਜ ਹੋਨ ਦਾ ਨਾ ਵੀ ਨੀ ਲੈਂਦਾ ਪੇਆ ਜੇ, ਤੂਆਡੇ ਓਧਰ ਵੀ ਅਈਓ ਹਾਲ ਏ?
ਹਾਂਜੀ, ਤੂਸੀ ਕੈਹ ਰੇਓ ਨਾ, ਬਾਰਿਸ਼ ਜਦ ਗਾਲ ਕਾਰ ਰੇ ਓ, ਬਾਰਿਸ਼ ਦੇ ਤੇ ਥੋੜੀ ਜੀ ਪਈ ਏ, ਤੇ ਬਾਰਿਸ਼ ਪੈਨ ਤੋ ਬਾਦ ਜੇੜਾ ਸੂਰਜ ਨਿਕਲਦਾ ਏ ਨਾ, ਓ ਮੈਂ ਕੈਹਨਾ ਬਿਨਾਂ ਬਾਰਿਸ਼ ਜੋ ਨੀ ਇੰਨਾ ਪਰੇਸ਼ਾਨ ਕਰਦਾ, ਜੋ ਬਾਰਿਸ਼ ਪੈਨ ਤੋ ਬਾਦ ਨਿਕਲੇਆ ਸੂਰਜ ਪ੍ਰੇਸ਼ਾਨ ਕਰਦੈ, ਮਤਲਬ ਕਿ ਇੰਨੀ ਚੁੱਬ ਦੀ ਨਾ ਉਸ ਟੈਮ ਗਰਮੀ, ਪੁੱਛੋ ਨਾ।
ਹੂੰ, ਹਾਂਜੀ ਐ ਐ ਐ ਐ, ਐਵੇਂ ਕਿਉਂ ਹੁੰਦਾ ਏ?
ਐਵੇਂ ਕਿਉਂ ਹੁੰਦਾ ਐ?
ਹਾਂਜੀ।
ਐਵੇਂ ਦੇਖੋ ਨਾ ਜਿਦਾ, ਜਿਦਾ ਸਾਡਾ ਵਾਤਾਵਰਨ ਏ
ਕਿਉਂਕਿ ਤੁਸੀ ਜੇੜੀ ਗੱਲ ਕੀਤੀ ਏ, ਮੈਨੂੰ ਬਿਲਕੁਲ ਸੱਚੀ ਲਗਦੀ ਪੀਏ ਹਰ ਵਾਰੀ ਐਵੇਂ ਹੁੰਦਾ ਐ, ਲੇਕਿਨ ਕਈਂ ਵਾਰ ਕੀ ਹੁੰਦਾ ਐ ਜਿਵੇਂ ਠੰਡ ਜਾਨ ਅਲੀ ਹੁੰਦੀ ਏ ਗਰਮੀ ਅ ਜਾਨ ਵਾਲੀ ਹੁੰਦੀ ਐ ਤੇ ਤਾਂ ਵੀ ਬਾਰਸ਼ਾਂ ਪੈ ਜਾਂਦੀਆਂ ਐ। ਤੇ ਤਾਂ ਉਸ ਤੋਂ ਬਾਦ ਮੌਸਮ ਚੇਂਜ ਹੋ ਜਾਂਦਾ ਐ। ਪਰ ਹੁਨ ਤੇ ਬੋਤ ਜਾਦਾ ਗਰਮੀ ਹੋਈ ਪੀ ਏ ਨਾ। ਤੇ ਤਾਂਈ ਮੈਂ ਕੇਆ ਤੁਆਡੇ ਕੋਲ ਪੁੱਛਾਂ, ਐਂਵੇ ਕਿਉਂ ਹੁੰਦਾ ਐ।
ਐਵੇਂ ਨਾ ਮੇਰੇ ਹਿਸਾਬ ਨਾਲ ਐਵੇਂ ਇਦਾਂ ਹੁੰਦਾ ਬਈ ਇਕ ਤੇ ਬਰਸਾਤ ਆਨ ਨਾਲ ਸਾਰਾ ਜਿਲਾ ਓ ਅਪਨਾ ਵਾ ਵਾਤਾਵਰਨ ਏ ਨਾ ਓ ਮਿੱਟੀ, ਧੂਲ ਜੋ ਸਾਰੀ ਮੇਰੇ ਹਿਸਾਬ ਨਾਲ ਹੱਟ ਜਾਂਦੀ ਏ।
ਅੱਛਾ।
ਤੇ ਓ, ਸਿੱਧਾ ਧੁੱਪ ਆਂਦੀ ਏ ਫੇਰ।
ਅੱਛਾ, ਮਤਲਬ ਵਾਤਾਵਰਨ, ਵਾਤਾ, ਵਾਤਾਵਰਨ ਬਿਲ ਕੋਈ ਸਾਫ਼ ਹੋ ਜਾਂਦਾ ਐ, ਤੇ ਜੇੜੀ ਧੁੱਪ ਏ ਓ ਬਿਲਕੁਲ ਸਿੱਧੀ ਵਦੀਆ ਕਿਰਨਾਂ ਸਾਡੇ ਤਕ ਪੋਂਚਦੀਆਂ ਨ ਧੂਲ ਤ, ਧੂਲ ਤੱਪਾ ਖਤਮ ਹੋ ਜਾਂਦਾ ਐ।
ਕਿਉਂਕਿ ਆ ਤੇ ਦੂਸਰਾ ਜੇੜਾ ਮੀਹ ਥੱਲੇ ਪੇਆ ਹੁੰਦਾ ਐ। ਉਹੀ ਫੇਰ ਉ, ਆਪਣਾ ਭਾਵ ਬਣ ਕੇ ਉੱਡਦਾ ਗਰਮੀ ਹੋਰ ਵੱਧ ਜਾਂਦੀ ਏ।
ਹਾਂਜੀ ਹਾਂਜੀ ਇਹ ਤੇ ਸਹੀ ਕਹਿੰਦੇ ਸਹੀ ਪਿਓ ਤੁਸੀਂ, ਪਰ ਜਦੋਂ ਬਾਰਿਸ਼ ਆਉਂਦੀ ਹੈ ਨਾ ਗਰਮੀ ਚ ਅਤੇ ਠੰਡਕ ਬੜੀ ਪੈ ਜਾਂਦੀ ਜੀਏ। ਦਿਲ ਕਰਦਾ ਕਿ ਆਉਂਦੀ ਰਵੇ ਪਰ ਜ਼ਿਆਦਾ ਬਾਰਿਸ਼ ਵੀ ਬੇਕਾਰ ਹੋ ਜਾਂਦੀ ਏ। ਪਿਛਲੇ ਸਾਲ ਤੁਹਾਨੂੰ ਪਤਾ ਈ ਏ। ਬਾਰਿਸ਼ ਦੇ ਕਾਰਨ ਕਿੰਨੀ ਤਬਾਹੀ ਹੋਈ ਏ,
ਹਾਂਜੀ ਬਾਕੀ ਮੈਂ -ਮੈਂ ਜੋ ਦੇਖਿਆ ਨਾ ਜੀ ਅੱਜ ਕੱਲ ਬਹੁਤ ਜ਼ਿਆਦਾ ਪਲਿਊਸ਼ਨ ਹੋਣ ਕਰਕੇ ਨਾ, ਇਹ ਸਾਰਾ ਕੁਛ ਵਿਗੜ ਰਿਹਾ ਮਾਨਸੂਨ ਸੋਹਣ ਦਾ ਟਾਈਮ ਵਿਗੜ ਰਿਹਾ। ਗਰਮੀ ਜਿਆਦਾ ਪਹਿਨੀ ਸ਼ੁਰੂ ਹੋ ਗਈ ਏ।
ਹੂੰ
ਤੇ, ਠੰਡ ਵੀ ਤੁਆਨੂੰ ਤੁਹਾਡੇ ਹਿਸਾਬ ਨਾਲ ਟੈਮ ਤੋਂ ਪਹਿਲੇ ਆ ਜਾਂਦੀ ਕਈ ਵਾਰੀ ਟੈਮ ਤੋਂ ਪਹਿਲੇ ਚੱਲ ਜਾਂਦੀ ਐ। ਸਭ ਕੁਛ ਨਾ ਪ੍ਰਦੋਸ਼ ਸ਼ਨ ਨਾਲ ਨਾ ਹਰ ਚੀਜ਼ ਦਾ ਨਾ ਟਾਈਮ ਚੇਂਜ ਹੋ ਜਾ ਰਿਹ ਆਟੋਮੈਂਟਿਕਲੀ। ਪਰ ਜੋ ਕਿ ਸਹੀ ਨਹੀਂ ਹੈਗਾ।
ਏ ਗੱਲ ਤੇ ਤੁਸੀਂ ਸਹੀ ਕਹਿ ਰਹੇ ਹੋ।
ਕਿੰਨੇ ਗਲੇਸ਼ਅਰ ਗਰਮੀ ਨਾਲ ਪਿਘਲੀ ਜਾ ਰਹੇ ਨੇ। ਪੀਗਲੀ ਜਾ ਰਹੇ ਨੇ, ਮਤਲਬ ਕਿ ਇਹ ਪ੍ਰਦੂਸ਼ਣ ਇੰਨਾ ਜ਼ਿਆਦਾ ਹੋ ਚੁੱਕਿਆ ਹੈ, ਜਿ ਲਈ ਕਿਰਨਾਂ ਉੱਪਰੋਂ ਆ ਰਹੀਆਂ, ਆਪਣਾ ਪਿਥਵੀ ਦੇ ਓਜੋਨ ਪਰਤ ਹੁੰਦੀ ਹੈ ਇੱਕ ਉਹਨਾਂ ਦੀ ਨਾ, ਉਹ ਵੀ ਮਤਲਬ ਕਿ ਪ੍ਰਦੂਸ਼ਣ ਨਾਲ ਡੈਮੇਜ ਹੋਣ ਲੱਗ ਗਈ ਹੈ
ਹਾਂ
ਮਤਲਬ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਚੁੱਕਿਆ ਹੈ, ਬਈ ਓਜੋਨ ਪਰਤ ਵੀ ਨਾ ਡੈਮੇਜ ਹੋ ਰਹੀ ਹੈ ਅਗਰ ਉਹ ਡੈਮੇਜ ਹੋ ਗਈ ਨਾ, ਸੂਰਜ ਦੀਆਂ ਕਿਰਨਾਂ ਨਾ ਸਿਤ ਥੱਲੇ ਧਰਤੀ ਤੇ ਆਉਣਗੀਆਂ, ਲੋਕਾਂ ਨੂੰ ਮਤਲਬ ਕਿ ਬਿਮਾਰੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ
ਹਮ, ਹਮ ਸਾਡੇ ਟਾਈਮ
ਹਾਂਜੀ, ਸਰਕਾਰ ਨੂੰ ਸੋਚਣਾ ਚਾਹੀਦਾ ਕਿ ਆਪਣਾ ਇਸ ਚੀਜ਼ ਪ੍ਰਦੂਸ਼ਣ ਨੂੰ ਘਟਾਇਆ ਜਾਵੇ, ਹਰ ਹਾਲ 'ਚ ਕਟਾਇਆ ਜਾਵੇ
ਹਮ, ਪਹਿਲੇ ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਛੋਟੇ- ਛੋਟੇ ਹੁੰਦੇ ਸੀ ਤੇ ਇਹ ਜਿਹੜੇ ਪਲਾਸਟਿਕ ਦੇ ਕੈਰੀ ਬੈਗ ਹੁੰਦੇ ਨੇ, ਉਹ ਬੜੇ ਚੱਲਦੇ ਹੁੰਦੇ ਸਨ, ਤਾਂ ਸਾਇੰਸ ਦੀ ਕਿਤਾਬਾਂ 'ਚ ਵੀ ਇਹ ਓਜੋਨ ਪਰਤ ਦਾ ਆਉਂਦਾ ਸੀ, ਕਿ ਓਜੋਨ ਪਰ ਤੇ ਝੋਨੇਆਂ, ਮਤਲਬ ਛੇਦ ਹੋ ਗਏ ਨੇ, ਪੋਲਿਊਸ਼ਨ ਦੇ ਕਾਰਨ ਹੀ ਤੇ, ਤਾਂ ਉਸ ਤੋਂ ਬਾਅਦ ਫਿਰ ਪਲਾਸਟਿਕ ਦੇ ਬੈਨ ਨਾਲ ਬ ਬੈਗਾਂ ਤੇ ਬਹਿਣ ਲੱਗਿਆ, ਤੁਹਾਨੂੰ ਪਤਾ ਹੀ ਹੋਣਾ ਯਾਦ ਹੋਣਾ ਤੁਹਾਨੂੰ
ਹਾਂਜੀ, ਥੋੜਾ ਬਹੁਤ ਲਿਟਲ ਬਿਟੀ ਯਾਦ ਆ
ਹਾਂ, ਤੇ ਪਰ ਹੱਲੇ ਵੀ ਪੂਰੀ ਤਰ੍ਹਾਂ ਵੇਖੀਏ ਤੇ ਪਲਾਸਟਿਕ ਦੀ ਜਿਹੜੀ ਯੂਜ਼ ਉਹ, ਘੱਟ ਨਹੀਂ ਹੋਇਆ ਵੇਖਿਆ ਜਾਏ ਤੇ, ਪਰ ਕ ਪਹਿਲੇ ਦੇ ਅਕੋਰਡਿੰਗ ਬੜਾ ਚੇਂਜ ਹੋ ਗਿਆ ਹੈ, ਪਰ ਮੈਂਕਵਾਂ ਪੂਰਾ ਖ਼ਤਮ ਹੋ ਗਿਆ, ਐਵੇਂ ਵੀ ਨਹੀਂ ਹੋਇਆ
ਤੁਸੀਂ, ਮੈਡਮ ਪਲੱਸ ਟੂ ਦੀ ਗੱਲ ਕੀਤੀ ਹੈ ਨਾ ਜੀ
ਹਾਂਜੀ- ਹਾਂਜੀ
ਮੈਨੂੰ ਇੱਕ ਗੱਲ ਯਾਦ ਆਈ ਹੈ, ਪਲਾਸਟਿਕ ਤੋਂ ਹੀ ਇੱਕ, ਪਲਾਸਟਿਕ ਐਸੀ ਚੀਜ਼ ਹੈ ਇਹ ਕਈ ਸਾਲਾਂ ਤੱਕ ਨਾ, ਖ਼ਤਮ ਨਹੀਂ ਹੁੰਦਾ
ਹਾਂ ਉਹੀ ਤੇ ਤਾਂ ਹੀ ਤੇ ਉਹਦੇ ਯੂਜ ਨੂੰ ਰੋਕਿਆ ਸੀ ਨਾ
ਹਾਂਜੀ ਇਹ ਨਾ ਮਤਲਬ ਕਿ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰ ਲਓ ਪਲਾਸਟ ਪਲਾਸਟਿਕ ਖਤਮ ਹੋ ਨਹੀਂ ਸਕਦਾ ਪਲਾਸ ਪਲਾਸਟਿਕ ਸਭ ਤੋਂ, ਮੇਰੇ ਹਿਸਾਬ ਸਭ ਤੋਂ ਘਟੀਆ ਚੀਜ਼ ਪਲਾਸਟਿਕ ਹੀ ਹੈਗੀ
ਹਮ।
ਤੁਸੀਂ ਇਹਨੂੰ ਜ਼ਮੀਨ 'ਚ ਵੀ ਦਬਾਓਗੇ ਨਾ ਕਈ ਸਾਲਾਂਰ ਉਵੇਂ ਨਿਕਲੇਗਾ ਹੋਰ ਚੈੱਕ ਕਿੰਡ ਸੈਕਿੰਡ ਇਹਦੇ ਅੰਦਰੋਂ ਇੱਕ ਮਤਲਬ ਜਮੀਨ 'ਚ ਵੀ ਦਬਾਨਉਦੇ ਹਾਂ ਨਾ, ਇਹਦੇ ਅੰਦਰ ਕੋਈ ਗਹਿਸ ਨਿਕਲਦੀ ਮਤਲਬ ਉਹ ਵੀ ਜ਼ਮੀਨ ਨੂੰ ਖ਼ਰਾਬ ਕਰਦੀ ਮਤਲਬ ਕੋਈ ਇੰਨੀ ਘਟੀਆ ਚੀਜ਼ ਹੈ ਪਲਾਸਟਿਕ
ਹਮ। ਹੁਣ ਦੇਖੋ ਤੁਸੀਂ ਪਲਾਸਟਿਕ ਦੀ ਗੱਲ ਤੋਂ, ਪਲਾਸਟਿਕ ਦੇ ਭਾਂਡੇ ਕਿੰਨੇ ਚੁੱਲੇ ਹੋਏ ਨੇ
ਤੇ ਲੋਕੀ ਯੂਦ ਕਰਦੇ ਨੇ ਉਹ ਵੀ ਨੁਕਸਾਨਦਾਇਕ ਹੁੰਦੇ ਨੇ, ਤੁਹਾਨੂੰ ਪਤਾ ਹੀ ਹੋਣਾ
ਹਾਂਜੀ।
ਪਲਾਸਟਿਕ ਦੇ ਮੈਂ ਭਾਂਡੇ ਵੀ ਤੇ ਕਿੰਨੇ ਯੂਜ ਕਰਦੇ ਨੇ ਲੋਕ। ਤੇ ਉਹ ਵੀ ਕਿੰਨੇ ਨੁਕ। ਨੁਕਸਾਨਦਾਇਕ ਨੇ ਸਾਡੇ ਹੈਲਥ ਵਾਸਤੇ ਬਹੁਤ ਮਤਲਬ। ਕੋਈ ਪ੍ਰੋਫਿਟ ਬੈਨੀਫਿਸ਼ੀਅਲ ਨਹੀਂ ਹੈਗੇ ਉਹ।
ਹਾਂਜੀ।
ਹਮ।
ਪਰ ਅੱਜ, ਕੱਲ੍ਹ ਮੈਂ ਦੇਖ ਰਿਹਾਂ। ਪਲਾਸਟਿਕ ਦਾ--ਇਨਾ ਵਪਾਰ ਵੱਧ ਚੁੱਕਿਆ।
ਹਮ।
ਕਿ ਸੋਚ ਨਹੀਂ ਸਕਦਾ ਬੰਦਾ ਹਰ ਚੀਜ਼ ਪਲਾਸਿਕ। ਚ ਆਉਣ ਲੱਗ ਗਈ ਮੈਂ ਕਹਿੰਦਾ ਕਿਹੜਦੀ ਚੀਜ਼ ਪਲਾਸਟਿਕ ਚ ਨਹੀਂ ਆਉਣ ਲੱਗਗੀਈ ਬਰਤਨ ਪਲਾਸਟਿਕ ਚ ਆਉਣ ਲੱਗ ਗ। ਗੇ ਚਮਚ ਪਲਾਸਟਿਕ ਦੇ ਆਉਣ ਲੱਗੇਏ ਬੋਲ ਪਲਾਸਟਿਕ ਦੇ ਆਉਣ ਲੱਗ ਪਏ ਨੇ।
ਹਾਂ ਉਹੀ ਤੇ ਅੱਜ, ਕੱਲ -ਅੱਜ, ਕੱਲ। ਤੁਸੀਂ ਮੈਂ ਮੰਨੋ ਕਿ ਅਸੀਂ ਇੱਕ ਹੋਟਲ ਵਿੱਚ ਗਏ ਠੀਕ ਹੈ। ਤੇ ਸਾਡਾ ਨਾ ਨਿੱਕਾ ਜਿਹਾ ਕਾਕਾ ਹੈਗਾ। ਉਹ ਨਾ ਥੋੜਾ ਮਤਲਬ ਸ਼ਰਾਰਤੀ ਆ ਬਹੁਤ ਸ਼ਰਾਰਤੀ ਆ। ਤੇ ਉਹ ਜਿਹੜੀ ਵੀ ਚੀਜ਼ ਆਉਂਦੀ ਹੈ ਥੱਲੇ ਸੁੱਟ ਦਿੰਦਾ। ਤੇ ਉੱਧਰ ਹੋਟਲ ਵਿੱਚ ਗਲਾਸ ਹੈਗੇ ਸੀ। ਗਲਾਸ ਟ੍ਰਾਂਸਪੇਰੈਂਸੀ। ਅਸੀਂ ਸੋਚਿਆ ਜੀ ਇਹ ਕੱਚ ਦਾ ਹੋਏਗਾ। ਉਹਨੇ ਨੀਚੇ ਵਗਾਹ ਮਾਰਿਆ।
ਤੇ ਪਰ ਅਸੀਂ ਸਾਡੇ ਤੇ ਤਰਾ੍ਹਾਂ ਨ ਕਿਉਂਕ ਉਹਨਾਂ ਦਾ ਹਜ਼ਾਨਾ ਵੀ ਸਾਨੂੰ ਭਰਨਾ ਪਏਗਾ। ਪਰ ਜਿਹੜਾ। ਗਿਲਾਸ ਚ ਉਹਨੂੰ ਕੁਛ ਵੀ ਨੀ ਹੋਇਆ ਜੀ ਤੇ। ਅਸੀਂ ਹੈਰਾਨ ਕੇ ਬਈ ਫਿਰ ਅਸੀਂ ਦੇਖਿਆ ਟੱਚ ਕੀਤਾ। ਅਤੇ ਸਾਨੂੰ ਪਤਾ ਲੱਗਿਆ ਗਿਲਾਸ ਲਾਸਟਿਕ ਦਾ ਅ ਸੀਂ।
ਤੇ ਮੈਂ ਅ ਉਹ ਕਹਿ ਰਹੀ ਸੀ ਕਿ ਅੱਜ, ਕੱਲ੍ਹ।
ਪਲਾਸਟਿਕ ਦਾ ਯੂਜ ਤੇ ਵੱਡੇ ਵੱਡੇ ਹੋ ਹੋਟਲਾਂ ਵਿੱਚ ਵੀ ਹੋਣ ਲੱਗ ਗਿਆ।
ਹਾਂਜੀ।
ਹਮ ਤੇ ਜੋ ਕਿ ਮੈਨੂੰ ਨੀ ਲੱਗਦਾ ਕਿ ਸਹੀ ਹੈਗਾ। ਕੋਕੀ। ਪਲਾਸਟਿਕ ਦੇ ਭਾਂਡੇ ਹੁਣ ਤੁਸੀ ਕੰਜਕਾਂ ਦੇ ਲਾ ਲਓ। ਕੁੜੀਆਂ ਨੂੰ ਇੰਨੇ ਪਲਾਸਟਿਕ ਦੇ ਭਾਂਡੇ ਮਿਲਦੇ ਨੇ। ਤੇ ਲੇਕਿਨ ਸਾਨੂੰ ਮੈਨੂੰ ਲੱਗਦਾ ਕਿ ਯੂਜ ਨੀ ਕਰਨੇ ਚਾਹੀਦੇ। ਕਿਉਂਕਿ ਏਹਦੇ ਨਾਲ ਬੋਤ ਸਾਰੀ ਬਿਮਾਰੀਆਂ ਵੀ ਹੁੰਦੀਆਂ ਨੇ। ਡੋਕਟਰ। ਸਿੱਧਾ ਸਿੱਧਾ ਪਲਾਸਟਿਕ ਦੇ ਯੂਜ ਲਈ ਅੱਜ ਕੱਲ ਮਨਾ ਈ ਕਰ ਰਹੇ ਨੇ। ਪਰ। ਫੇਰ ਵੀ ਜਨਤਾ ਜੇੜੀ ਓ ਅਵੇਅਰ ਨੀ ਹੁੰਦੀ ਸਸਤੇ ਦੇ ਮਾਰੇ। ਸਾਰੀ ਚੀਜ਼ਾਂ ਚੱਕ ਲੈਂਦੀ ਏ ਲੈ ਲੈਂਦੀ ਏ ਪਰ। ਉਹੀ ਓ ਪਲਾਸਟਿਕ ਦਾ ਭਾਂਡਾ ਕੱਚ ਦੇ ਭਾਂਡੇ ਨਾਲੋਂ ਵੀ ਸਸਤਾ ਏ। ਔਰ ਐਲੀ ਕੋਈ ਵੀ ਮੈਟਲ ਦੀ ਚੀਜ਼ ਹੋਏ ਮੈਟਲ ਦੇ ਭਾਡੇਆਂ ਤੋਂ ਵੀ ਸਸਤਾ ਏ। ਐਸ ਕਰਕੇ ਓਦਾ ਯੂਜ ਜ਼ਆਦਾ ਹੋਣ ਲੱਗ ਗਿਆ ਐ। ਜੋ ਕਿ ਸਹੀ ਨੀ ਹੈਗਾ।
ਮੇਰੇ ਹਿਸਾਬ ਨਾਲ ਤੇ ਨਾ ਜੀ ਲੋਹੇ ਦੇ ਬਰਤਨ ਨਾਲ ਹੀ ਵਰਨਾ ਚਾਈਦਾ। ਹਰ ਚੀਜ਼ ਵਰਤ ਲੋਹੇ ਦੇ ਬਰਤਣ ਨਾਲ ਬਰਤਨ ਨਾਲ ਹੀ ਰੋਟੀ ਖਾਣੀ ਚਾਹੀ ਲੋਹੇ ਦੇ ਬਰਤਨ ਵਿੱਚ ਹੀ ਸਬਜ਼ੀ ਬਣਾਣੀ ਚਾਈਦੀ ਏ। ਲੋਹੇ ਦੇ ਬਰਤ ਤਨ ਨਾਲ ਈ ਪਾਣੀ ਪੀਣਾ ਚਾਹੀਦਾ। ਮਤਲਬ ਕਿ ਸਭ ਤੋਂ ਵਧੀਆ ਜੋ ਬਰਤਨ ਮੰਨਿਆ ਗਿਆ ਐ ਨਾ। ਓ ਲੋਹਾ ਮੰਨਿਆ ਗਿਆ ਐ। ਤੇ ਓਈ ਕਹਿੰਦੇ ਨੇ ਲੋਹੇ ਅੰਦਰ ਆਇਰਨ ਹੁੰਦਾ ਐ। ਓ ਆਇਰਨ ਸਰੀਰ ਦੇ ਅੰਦਰ ਨਾਲ ਜਾਂਦਾ ਐ। ਸਰੀਰ ਨੂੰ
ਹਾਂਜੀ, ਹਾਂਜੀ ਸਹੀ ਕਹਿ ਰਹੇ ਹੋ ਤੁਸੀ। ਡਾਕਟਰ ਡਾ ਤੇ ਡਾਕਟਰ ਵੀ ਦੱਸਦੇ ਨੇ ਜਦੋਂ ਖੂਨ ਦੀ ਕਮੀ ਹੋ ਜੇ ਨਾ ਕਿਸੇ ਨੂੰ। ਤੇ ਕਹਿੰਦੇ ਨੇ ਕਿ ਲੋਹੇ ਦੀ ਕੜਾਈ ਚ ਬਣਾ ਕੇ ਖਾਓ ਸਾਰੀ ਸਬਜ਼ੀਆਂ ਹੋ ਗੀਆਂ ਸਮਾਨ ਹੋ ਗਏ।
ਹਾਂਜੀ। ਆ ਸਟੀਲ ਐਹ ਮਤਲਬ ਕਿ ਸਭ ਤੋਂ ਅੱਛੇ ਬਰਤਨ ਚ ਆਂਦੇ ਨੇ।
ਹਾਂਜੀ। ਤੇ ਏਕ ਤਾਂਬੇ ਦਾ ਬਰਤ ਤਨ ਵੀ ਵਧੀਆ ਹੁੰਦਾ ਐ। ਕਹਿੰਦੇ ਆ ਪੇਟ ਦੀ ਬਿਮਾਰੀਆਂ ਨੂੰ ਦੂਰ ਕਰਦਾ ਐ ਤਾਂਬੇ ਦਾ ਬਰਤਨ ਵੀ।
ਹਾਂਜੀ।
ਤੇ ਅਲਮੀਨੀਅਮ ਦਾ ਕਹਿੰਦੇ ਆ ਸਭ ਤੋਂ ਬੇਕਾਰ ਹੁੰਦਾ ਏਹਤੋਂ ਗੰਦਾ ਕੋਈ ਐਦੇ ਤੋਂ ਗੰਦਾ ਕੋਈ ਭਾਂਡਾ ਨੀ ਹੁੰਦਾ। ਕਹਿੰਦੇ ਕੈਂਸਰ ਹੋ ਜਾਂਦਾ ਐਦੇ ਨਾਲ ਨਾ। ਹਾਂ।
ਹਾਂਜੀ। ਤੁਹਾਨੂੰ ਕਾਫ਼ੀ ਨੌਲੇਜ ਏ।
ਨਈ ਮੈਨੂੰ ਤੇ ਏਡੀ ਨੀ ਹੈ ਜਿੰਨੀ ਕੁ ਮਤਲਬ ਜਿੰਨੇ ਜੋਗੇ ਹੈਗੇ ਆ ਓਨੀ ਹੈਗੀ ਐ। ਪਰ ਇੰਨੀ ਵੀ ਨਈ ਐ। ਬਸ ਗਿਆਨ ਕਿੱਥੋਂ ਮਿਲਦਾ ਹੋਏ ਤੇ ਅਸੀ ਲਲੀ ਦਾ।
ਬਾਕੀ ਕੱਲ ਤੁਹਾਨੂੰ ਕੋਲ ਕਰਨੇ ਆਂ ਦੁਬਾਰਾ। ਤੁਹਾਡੀ ਬੜੀ ਮੈਹਰਬਾਨੀ ਓਕੇ।
ਹਾਂਜੀ ਕੋਈ ਗੱਲ ਨੀ, ਚੰਗਾ ਜੀ। ਠੀਕ ਐ ਜੀ। ਓਕੇ ਜੀ ਬਾਏ ਜੀ।